ਹੈਲੋ, ਮੈਡਮ ਸਸ ਸ਼੍ਰੀ ਕਾਲ ਜੀ।
ਸਸ ਸ੍ਰੀ ਕਾਲ ਮੈਡਮ, ਹੋਰ?
ਹੋਰ ਵਧੀਆ ਮੈਮ ਵਧੀਆ, ਹੋਰ ਕੀ ਕਰਦੇ ਸੀ?
ਹਾਂਜੀ ਹਾਂ ਮੈਂ ਵੀ ਵਧੀਆ, ਹੋਰ ਕੀ ਕਰਦੇ ਸੀ?
ਬਸ ਮੈਮ ਫ੍ਰਰੀ ਬੈਠੇ ਸੀਗੇ, ਹੁਨ ਤਾਂ ਦੇਖੋ ਕਿੰਨੀ ਗਰਮੀ ਹੋ ਰੀ ਐ ਹਨਾ। ਵੀ ਦਿਨ 'ਚ ਚਲੋ ਬੰਦਾ ਫ ਫ੍ਰੀ ਓ ਹੁੰਦਾ ਵੀ ਚਲੋ ਕਾਲਜ ਦਾ ਕੰਮ ਕਰ ਲੋ।
ਹੂੰ-ਹੂੰ, ਵਧੀਆ-ਵਧੀਆ ਮੈਂ ਵੀ ਹੂਣੇ ਸਾਰਾ ਕੰਮ ਨਿਬੇੜ ਕੇ ਫ੍ਰੀ ਹੋਈ ਸੀਗੀ, ਅੱਜ ਕੱਪੜੇ ਹੱਥਾਂ ਨਾਲ ਹੀ ਧੋਤੇ ਸੀਗੇ ਵੀ ਜਾਦਾ ਹੈ ਨੀ ਸੀਗੇ ਤਾਂ ਮੈਂ ਕੇਆ ਚੱਲ ਹੱਥਾਂ ਨਾਲ ਧੋ ਕੇ ਫੇਰ ਪਾਤੇ ਸੀਗੇ। ਤੇ ਹੁਨ ਮੈਂ ਫ੍ਰੀ ਸੀਗੀ, ਫੇਰ ਚਲੋ ਤੁਆਡਾ ਫੋਨ ਆ ਗਯਾ।
ਚਲੋ ਵਧੀਆ ਹੁੰਦੀ ਆ। ਜੀ ਦੇਖੋ ਮੈਡਮ ਅੱਜ-ਕੱਲ ਵੀ ਔਨਲਾਈਨ ਪੜ੍ਹਾਈ ਤੇ ਔਫਲਾਈਨ ਪੜ੍ਹਾਈ ਦਾ ਵੀ ਬੋਹਤ ਜਾਦਾ ਲਾਭ ਨੇ ਦੇਖੋ ਹਨਾ।
ਸਈ ਗੱਲ ਐ, ਸਈ ਗੱਲ ਐ, ਹੁਣ ਤਕ ਦੇਖ ਲੋ ਹਨਾ। ਪੈਲਾਂ ਜਦੋਂ ਦੇਖ ਲੋ, ਕੀ ਪੈਲਾਂ ਜੇੜੀ ਪੜ੍ਹਾਈਆਂ ਹੁੰਦੀਆਂ ਸੀ ਕੀ ਪਤਾ ਸੀ, ਵੀ ਔਨਲਾਈਨ ਪੜ੍ਹਾਈ ਕੀ ਹੁੰਦੀ ਆ।
ਹਾਂਜੀ ਹਾਂ, ਸਈ ਗੱਲ ਐ ਦੇਖੋ ਫੋਨ ਨੀ ਹੁੰਦੇ ਸੀਗੇ ਪੈਲਾਂ ਤਾਂ ਵੀ ਹਣੇ ਦੇਖ ਦੇਖੋ ਬਦਲਾਵ ਵੀ ਦਿਨੋ-ਦਿਨ ਕਿੰਨਾ ਆ ਗਯਾ, ਦੇਖੋ ਪੰਜਾਬ 'ਚ।
ਹੋਰ-ਹੋਰ ਸਈ ਗੱਲ ਐ, ਹੁਣ ਬੱਚੇਆਂ ਦਾ ਏਹੀ ਤਾਂ ਬਹਾਨਾ ਬੱਚੇਆਂ ਕੋਲ ਫੋਨ ਲੈ ਕੇ ਬੈਠੇ ਬੈਠਣ ਦਾ ਆਹ ਬੈਠ ਕੇ ਕੈਂਦੇ ਅਸੀ ਤਾ ਆਪਣਾ ਕੰਮ ਕਰਨਾ ਆ, ਚਲੋ ਖ਼ਬਰ ਐ ਕੀ ਕਿ ਦੇਖੀ ਜਾਂਦੇ ਨੇ ਬੈਠ
ਹਾਂਜੀ ਸਈ ਗੱਲ ਐ, ਹਾਂਜੀ ਹਾਂ ਜਿਵੇਂ ਦੇਖੇਆ ਜਾਵੇ ਵੀ ਚਲੋ ਇੱਕ ਔਨਲਾਈਨ ਪੜ੍ਹਾਈ ਦੇ ਬੋਤ ਜਾਦਾ ਫ਼ੈਦੇ ਵੀ ਨੇ ਜਿਵੇਂ ਦੇਖੇਆ ਜਾਵੇ ਇੱਕ ਕਰੋਨਾ ਵਿੱਚ ਚਲੋ, ਵਧੀਆ ਵੀ ਬੱਚੇਆਂ ਦੇ ਪੇਪਰ ਹੋਏ। ਔਨਲਾਈਨ ਪੜ੍ਹਾਈ ਦੇ ਨਾਲ ਵੀ ਚਲੋ, ਓਦੋਂ ਦਾ ਬੋਤ ਜਾਦਾ ਫੈਦਾ ਹੋਏਆ। ਜੇ ਅੱਜ ਕੱਲ੍ਹ ਦੇ ਸਮਿਆਂ 'ਚ ਆਪਾਂ ਦੇਖੀਏ ਵੀ ਔਨਲਾਈਨ ਪੜ੍ਹਾਈ ਵੀ ਜਾਦਾ ਇਨਾ ਫੈਦਾ ਨੀ ਹੈਗਾ।
ਹਾਂਜੀ ਹਾਂ ਓਦੋਂ ਤਾਂ ਨਾ, ਹਾਂਜੀ ਹਾਂ ਓਦੋਂ ਤਾਂ ਦੇਖ ਖੋ ਓ ਸੀਗਾ ਵੀ ਮਜਬੂਰੀ ਸੀਗੀ ਇੱਕ ਮਜਬੂਰੀ ਨੂੰ ਕਰਨਾ ਪਯਾ ਨਹੀਂ ਤਾਂ ਮਤਲਬ ਜਿਵੇਂ ਲੋਕਡਾਊਨ ਵਗੈਰਾ ਸਾਰਾ ਕੁਛ ਬੰਦ ਹੋ ਗਯਾ ਸੀਗਾ ਹਨਾ ਵੀ ਨਾ ਆਉਣਾ ਜਾਣਾ ਸੀਗਾ, ਸਕੂਲ ਕੋਾਲਜ ਆ ਜੇੜੇ ਓ ਸਾਰੇ ਬੰਦ ਹੋ ਗਏ ਸੀਗੇ ਓਦੇ ਕਰ ਕੇ ਚਲੋ ਸਰਕਾਰ ਨੇ ਯਾ ਚਲੋ ਸਭ ਨੇ ਵੀਐ ਸੋਚੇਆ ਸੀ ਵੀ ਔਨਲਾਈਨ ਪੜ੍ਹਾਈ ਆਪਾਂ ਕਰ ਲੈਨੇ ਆਂ ਵੀ ਗੂਗਲ ਮੀਟ ਵਗੈਰਾ ਤੇ ਆਪਾਂ ਲਾ ਲੈਨੇ ਆਂ ਕਲਾਸਾਂ ਪਰ ਹੁਨ ਤਾਂ ਹੁਨ ਦੇਖੋ ਓਹ ਮਲਬ ਲੋਕਾਂ ਨੇ ਓਹੀ ਬਣਾ ਲਿਆ ਵੀ ਹਾਂ ਓਹ ਜੇਹੜੇ ਹੁਨ ਟੀਚਰ ਵੀ ਪਤਾ ਕੀ ਕਰਦੇ ਨੇ ਜਿਵੇਂ ਬੱਚੇ ਬੱਚਿਆਂ ਨੂੰ ਕੰਮ ਦੇ ਤਾਂ ਕਹਿ ਦੇਣਗੇ ਵੀ ਹਾਂ ਫੋਨ ਤੇ ਈ ਪਾ ਦੇਂਦੇ ਨੇ ਕੰਮ ਵੀ ਆਹ ਕਰਕੇ ਲੈ ਕੇ ਆਇਓ, ਹੁੰ ਹੁਨ ਜਾਂਦੇ ਵੀ ਨੇ
ਜਿਵੇਂ ਦੇਖਿਆ ਜਾਵੇ ਵੀ ਸਕੂਲਾਂ ਵਿੱਚ ਪੜ੍ਹਾਈ ਵੀ ਬਹੋਤ ਵਦੀਆ ਕਰਾਈ ਜਾਂਦੀ ਹੈ ਵੀ ਦੇਖੋ ਓਫਲਾਈਨ ਪੜ੍ਹਾਈ ਬੱਚੇ ਬੱਚਿਆਂ ਨਾਲ ਬਹਿ ਕੇ ਪੜ੍ਹਦੇ ਨੇ
ਦੂਜਾ ਜੇ ਪੜ੍ਹ ਰਿਹਾ ਓਹ ਦੇਖ ਕੇ ਚਲੋ ਓ ਦੋ ਕੁਸ਼ਚਨ ਯਾਦ ਕਰੂਗਾ।
ਹਾਂਜੀ, ਸਈ ਗੱਲ
ਵੀ ਚਲੋ ਜੇ ਸਕੂਲ ਵਿੱਚ ਦੇਖੋ ਖੇਡਾਂ ਕਰਾਈਆਂ ਜਾਂਦੀਆਂ ਨੇ ਹੋਰ ਬਹੋਤ ਸਾਰੀਆਂ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਨੇ ਵੀ ਜੇਹੜੀ ਸਕੂਲ ਵਿੱਚ ਔਫਲਾਈਨ ਪੜ੍ਹਾਈ ਹੁੰਦੀ ਆ ਓਹ ਵਾਲੀ ਪੜ੍ਹਾਈ ਆਪਾਂ ਘਰ ਬੈਠ ਕੇ ਕਰ ਨਈ ਸਕਦੇ।
ਸਈ ਗੱਲ ਏ, ਏਹ ਤਾਂ ਹੈ ਤੁਹਾਡੀ ਗੱਲ। ਹੁਨ ਦੇਖੋ ਨਾ ਪਿੱਛੇ ਸਕੂਲ ਚ ਜੋ ਹੁਨ ਸਾਲ ਦੋ ਸਾਲ ਲੋਕਡਾਊਨ ਲੱਗਿਆ ਰਿਹਾ ਕਿੰਨਾ ਨੁਕਸਾਨ ਹੋਇਆ ਬਚ ਬੱਚਿਆਂ ਦਾ ਹਨਾ, ਕਲਾਸਾਂ ਦਾ, ਕਿਤੇ ਓਹਨਾਂ ਨੇ ਕਿੰਨੇ ਕਿੰਨੇ ਜੇਹੜੇ ਓਹ ਜਿਵੇਂ ਅ ਪੇਪਰ ਚਲੋ ਜਿਹੜੇ ਨਕਲ ਮਾਰਕ ਕੇ ਬੱਚੇ ਦੇਈ ਜਾਂਦੇ ਸੀਗੇ ਹਨਾ ਓਹਨਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਇਆ ਆ ਹਨਾ ਓਹ ਨਾ ਕਈ ਏਦਾਂ ਈ ਪਾਸ ਕਰਤੇ।
ਖੇਦਾਂ ਬੀ ਪੜ੍ਹਾਈ ਅੱਜ-ਕੱਲ ਦੇ ਸਮੇਂ ਵਿੱਚ ਔਫਲਾਈਨ ਹੀ ਬਹੋਤ ਵਦੀਆ
ਹਾਂਜੀ, ਹਾਂ ਏਹ ਤਾਂ ਗੱਲ ਹੈ, ਔਫਲਾਈਨ ਬੱਚੇ ਨੂੰ ਬੋਤ ਜਿਆਦਾ ਕੁਛ ਸਿੱਖਿਆ ਜਾਂਦਾ ਆ। ਔਨਲਾਈਨ ਤਾਂ ਚਲੋ ਮਜਬੂਰੀ ਨੂੰ ਹੁੰਦਾ ਹੈ ਵੀ ਚਲੋ ਓਦੋਂ ਮਜਬੂਰੀ ਸੀਗੀ ਹਨਾ
ਹਾਂਜੀ ਹਾਂ ਦੇਖੋ ਜੇ ਆਪਾਂ ਔਨਲਾਈਨ ਬੈਠ ਕੇ ਪੜਾਂਗੇ ਵੀ ਹਾਂਜੀ ਇਕੱਲੀ ਪੜ੍ਹਾਈ ਹੀ ਪੜਾਂਗੇ ਆਪਾਂ ਨੂੰ ਹੋਰ ਚੀਜਾਂ ਬਾਰੇ ਪਤਾ ਈ ਨਈ ਲੱਗਣਾ ਦੇਖੋ ਜੇ ਆਪਾਂ ਸਕੂਲ ਵਿੱਚ ਜਾਂਦੇ ਹਾਂ ਆਪਾਂ ਨੂੰ ਡਿਸੀਪਲੀਨ ਮਿਲਦਾ, ਦੇਖੋ ਹੈਨਾ ਸਿੱਖਣ ਨੂੰ, ਉੱਠਣ-ਬੈਠਣ ਦਾ ਬਾਹਰ-ਅੰਦਰ ਜਿਆਦਾ ਦੇਖੋ ਕਿੰਨੀਆਂ ਗੱਲਾਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਸਕੂਲ ਵਿੱਚੋਂ ਹਨਾ ਬਈ ਐਦਾਂ ਦੀਆਂ ਬਹੋਤ ਸ ਬਹੋਤ ਸਾਰੀਆਂ ਚੀਜਾਂ ਹੁੰਦੀਆਂ ਨੇ ਵੀ ਜੇਹੜੀਆਂ ਬੀ ਆਪਾਂ ਨੂੰ ਬਾਹਰ ਨਿਕਲ ਕੇ ਹੀ ਪਤਾ ਲੱਗਦੀਆਂ ਨੇ
ਹਾਂ ਸਈ ਗੱਲ ਏ, ਏਹ ਤਾਂ ਹੈ। ਬਈ ਸਭ ਤੋਂ ਮੇਨ ਮਤਲਬ ਰਹਿਣ ਰਹਿਣ-ਸਹਿਣ ਦਾ ਪਤਾ ਲੱਗਦਾ ਆ, ਆਪਾਂ ਨੂੰ ਗੱਲਬਾਤ ਕਰਨ ਦਾ ਪਤਾ ਲੱਗਦਾ- ਆਪਣੇ ਦੋਸਤਾਂ ਤੋਂ ਆਪਾਂ ਦੋਸਤਾਂ ਨਾਲ ਗੱਲ ਸ਼ੇਅਰ ਕਰਦੇ ਹਾਂ, ਹਨਾ
ਹਾਂਜੀ ਹਾਂ, ਬੀ ਆਪਣੀ ਕਿਸੇ ਅੱਗੇ ਕਿਵੇਂ ਪੇਸ਼ ਔਣਾ, ਦੇਖੋ ਏਹ ਸਾਰੀਆਂ ਚੀਜਾਂ ਆਪਾਂ ਨੂੰ ਸਕੂਲ ਤੋਂ ਹੀ ਸਿੱਖਣ ਨੂੰ ਮਿਲਦੀਆਂ ਨੇ ਜ ਜੇਹੜੇ ਕਿ ਆਪਾਂ ਨੂੰ ਘਰ ਔਨਲਾਈਨ ਕਲਾਸ ਦੇ ਵਿੱਚ ਕੋਈ ਵੀ ਨਈ ਸਮਝਾ ਸਕਦਾ।
ਹਾਂਜੀ ਹਾਂ, ਕੋਈ ਵੀ ਨੀ ਸਈ ਗੱਲ ਆ। ਓਹਦੋਂ ਟੀਚਰਾਂ ਦਾ ਕੀ ਹੁੰਦਾ ਬਸ ਓਹਨਾ ਨੇ ਦੱਸਣਾ ਮਾੜਾ ਜਾ ਔਨਲਾਈਨ ਜੇ ਓਹ ਲੌਣਾ ਤਾਂ ਬਸ ਮਾੜਾ ਜਾ ਦੱਸ ਤੇ ਦੱਸ ਕੇ ਫੇਰ ਚਲੋ ਜਦੇ ਖੱਟ ਲੈਣੀ ਏ ਓਹ ਕਲਾਸ ਐ ਹਾਂ ਕਲਾਸ ਚ ਐ ਹੁੰਦਾ ਬੀ ਸਾਰੇ ਬੱਚੇ ਬੈਠ ਕੇ ਪਤਾ ਹੁੰਦਾ ਵੀ ਹਾਂ ਸਮਝਦੇ ਨੇ, ਜੇ ਮਲਬ ਨੂਈ ਸਮਝ ਆਇਆ ਇੱਕ ਵਾਰ ਮੈਡਮ ਤੋਂ ਫੇਿਰ ਦੂਜੀ ਵਾਰ ਕਹਿ ਦਿੰਦੇ ਨੇ ਮੈਡਮ ਸਮਝਾਓ
ਜੇ ਦੇਖਿਆ ਜਾਵੇ ਤਾਂ ਵੀ ਲਾਈਵ ਕਲਾਸਿਸ ਬੈਕ ਨਹੀਂ ਹੁੰਦੀਆਂ ਵੀ, ਉਹ ਚੱਲਦੀਆਂ ਹੀ ਜਾਂਦੀਆਂ ਨੇ, ਵੀ ਜੇ ਬੱਚੇ ਨੇ ਹੋਰ ਦੁਆਰਾ ਸਮਝਣਾ ਹੋਵੇ। ਤੇ, ਨਾਲੇ ਜਿਹੜਾ ਬੰਦਾ ਬੱਚਾ ਔਫਲਾਈਨ ਪੜ੍ਹ ਸਕਦਾ ਮੈਮ, ਤਾਂ ਉਹ ਔਨਲਾਈਨ ਨਹੀਂ ਪੜ੍ਹ ਸਕਦਾ। ਵੀ, ਦੇਖੋ ਆਫਲਾਈਨ ਦੇ ਵਿੱਚ ਮੈਡਮ, ਹਰਿਕ ਨੂੰ ਹਰਿਕ ਬੱਚਿਆਂ ਨੂੰ ਹੀ। ਇਕੁਅਲ ਮੰਨਦੇ ਨੇ, ਵੀ ਸਾਰਿਆਂ ਨੂੰ ਬਿਠਾ ਕੇ ਪੜ੍ਹਾਉਂਦੇ ਨੇ। ਇੰਨੀ ਉੱਚੀ ਆਵਾਜ਼ ਚ ਸਾਰਿਆਂ ਨੂੰ, ਬਰਾਬਰ ਹੀ ਪੜ੍ਹਾਇਆ ਜਾਂਦਾ।
ਹੂੰ- ਹੂੰ! ਸਹੀ ਗੱਲ ਆ, ਹੁਣ ਹਾਂਜੀ ਹਾਂ।
ਮੈਂ ਅੱਜ ਦੇਖਿਆ ਵੀ, ਔਨਲਾਈਨ ਪੜ੍ਹਾਈ ਦਾ ਵੀ ਇੰਨਾ ਕੋਈ ਫਾਇਦਾ ਨਹੀਂ ਹੈਗਾ।
ਹਾਂਜੀ ਹਾਂ, ਹੁਣ ਦੇਖੋ ਜਿਵੇਂ ਹੁਣ ਲੋਕ- ਡਾਊਨ ਲੱਗ ਗਿਆ ਸੀਗਾ। ਕਈਆਂ ਜੇ, ਕਈਆਂ ਦੇ, ਮਤਲਬ ਮਾਂ ਬਾਪਾਂ ਕੋਲ- ਵੀ ਨਹੀਂ ਸੀ, ਟੱਚ ਫੋਨ ਹੈਨਾ। ਉਹਨਾਂ ਨੂੰ ਵੀ ਲੈਣੇ ਪਏ ਦੇਖ ਲੋ, ਮਜਬੂਰੀ ਨਾਲ। ਕਿਉਂਕਿ ਕਲਾਸਾਂ ਲੱਗਦੀਆਂ ਸੀ, ਕੰਮ ਆਉਂਦਾ ਸੀਗਾ। ਜਿਨਾਂ ਕੋਲ ਨਹੀਂ ਸੀਗੇ। ਉਹਨਾਂ ਨੂੰ ਵੀ ਲੈਣੇ ਪਏ ਹੈਨਾ। ਤੇ ਹਾਂ, ਕਈਆਂ ਮਾਂ ਬਾਪ ਨੇ ਤਾਂ ਚਲੋ, ਪਰਸਨਲੀ ਲੈ ਕੇ ਦੇ ਤੇ ਬ- ਬੱਚਿਆਂ ਨੂੰ ਫੋਨ ਛੋਟੇ ਛੋਟਿਆਂ ਨੂੰ ਹੀ, ਉਹਦੇ ਤੋਂ ਹੀ ਬੱਚਿਆਂ ਦਾ ਕੰਮ ਬਹੁਤ ਜਿਆਦਾ ਖ਼ਰਾਬ ਹੋ ਗਿਆ।
ਜੀ ਹਾਂ, ਦੇਖੋ ਸਹੀ ਗੱਲ ਹੈ। ਮੈਡਮ, ਹਾਂਜੀ- ਹਾਂਜੀ ਹਾਂ।
ਕੀ ਇਹ ਹੋਇਆ ਆ।
ਸਹੀ ਗੱਲ ਹੈ। ਹਾਂਜੀ ਹਾਂ, ਵੀ ਦੇਖੋ ਅੱਜ- ਕੱਲ ਦੇ ਸਮਿਆਂ ਵਿੱਚ ਕਿੰਨੇ ਹੀ ਬੱਚੇ ਦੇਖੋ, ਫੋਨ ਤੇ ਆਪਣੀਆਂ ਔਨਲਾਈਨ ਕਲਾਸਾਂ ਕਹਿ ਕੇ ਦੇਖੋ। ਕਿਨਾ ਵੀ, ਕਰੀ ਜਾਂਦੇ ਹੈਨਾ।
ਹਾਂਜੀ ਹਾਂ, ਕਹਿ ਦਿੰਦੇ ਨੇ ਹਾਂ- ਹਾਂ ਕਹਿ ਦਿੰਦੇ ਨੇ, ਮੈਡਮ ਨੇ ਕੰਮ- ਪਾਇਆ ਆ। ਅਸੀਂ ਤਾਂ ਕੰਮ ਕਰਨਾ ਆ, ਉਹ ਕਹਿ ਕੇ ਬਹਾਨਾ ਮਾਰ- ਕੇ ਫੇਰ ਬੱਸ ਆਪਣਾ ਯੂਟਿਊਬ, ਕਾਰਟੂਨ, ਹੋਰ ਕੁਛ ਦੇਖੀ ਜਾਂਦੇ ਨੇ, ਕਿ -ਕੀ
ਹਾਂਜੀ ਹਾਂ, ਸਹੀ ਗੱਲ ਹੈ ਮੈਡਮ, ਵੀ ਜੇ ਦੇਖਿਆ ਜਾਵੇ ਅੱਜ- ਕੱਲ ਨਾ ਬ ਟੀਚਰਸ ਨੂੰ ਵੀ ਦੇਖੋ, ਪਾਉਣਾ ਨੀ ਚਾਹੀਦਾ। ਕੋਈ ਗਰੁੱਪ ਚ ਕੰਮ-
ਹੂੰ -ਹੂੰ
ਵੀ ਦੇਖੋ, ਉਹਨਾਂ ਨੂੰ ਆਪ ਐਕਟੀਵਿ- ਵੀਆਂ ਕਰਾ -ਕਰਾ ਕੇ, ਹਰ ਇੱਕ ਚੀਜ਼ ਸਕੂਲ ਚ ਹੀ ਸਮਝਾਉਣੀ ਚਾਹੀਦੀ ਏ।
ਨਾਲੇ ਜਿਵੇਂ ਹੁਣ ਕੰਮ ਆ, ਹੁਣ ਬੱਚੇ ਨੂੰ ਦੱਸੋ, ਹੁਣ ਜਿਵੇਂ ਡਾਇ ਡਾਇਰੀਆਂ ਲਾਈਆਂ ਹੋਈਆਂ ਨੇ, ਬ- ਚਿਆਂ ਨੂੰ ਨਾ ਵੀ, ਉਹਨਾਂ ਤੇ ਤੁਸੀਂ ਹੋਮਵਰਕ ਦੋ, ਫੋਨ ਤੇ ਪਾਉਣ ਦਾ, ਕੀ ਮਤਲਬ ਆ, ਵੀ ਫੋਨ ਤੇ ਚਲੋ। ਹਾਂ। ਉਹਨਾਂ ਦੀ ਡਾਇਅਰੀਆਂ ਤੇ ਹੋਮਵਰਕ ਲਿਖੋ, ਉਹਨਾਂ ਦੇ ਘਰ ਦੇ ਚੈੱਕ ਕਰਲੇ ਣ। ਰੋਜ਼ -ਰੋਜ਼ ਵੀ ਬੱਚਾ ਸਾਡਾ ਕਿਵੇਂ ਪੜ੍ਹ ਰਿਹਾ, ਕਿਵੇਂ ਉਹਨਾਂ ਦੇ ਉਹਦੇ ਮਾਰਕਸ ਆ ਰਹੇ ਆ। ਵੀ ਪੜ੍ਹ ਰਿਹਾ, ਕਲਾਸ ਚ ਧਿਆਨ ਰੱਖਦਾ ਆ। ਤਾਂ ਨਹੀਂ ਰੱਖਦਾ। ਹਾਂ -ਹਾਂ ਸਾਰਾ ਕੁਛ, ਲਿਖਣਾ ਚਾਹੀਦਾ ਆ।
ਹਾਂਜੀ ਹਾਂ। ਵੀ ਜੇ ਅੱਜ ਕੱਲ ਦੇ ਸਮੇਿਆਂ ਵਿੱਚ ਦੇਖੀਏ ਤਾਂ, ਆਪਾਂ ਨੂੰ ਔਫਲਾਈਨ ਹੀ ਪੜ੍ਹਾਈ ਕਰਨੀ ਚਾਹੀਦੀ ਏ।
ਹੂੰ-ਹੂੰ ਬਿਲਕੁਲ ਬਿਲਕੁਲ।
ਤੁਹਾਨੂੰ ਔਫਲਾਈਨ ਦੇ, ਪੜ੍ਹਾਈ ਦੇ ਫਾਇਦੇ ਨੇ, ਦੇਖੋ ਔਨਾ। ਆਪਾਂ ਟੀਚਰ ਨਾਲ, ਹਰ ਇੱਕ ਗੱਲ ਸ਼ੇਅਰ ਕਰ ਸਕ। ਦ ਉਹਨਾਂ ਨੂੰ ਹਰਿਕ ਟੋਪਿਕ ਬਾਰੇ, ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰ ਸਕਦੇ ਹਾਂ ਹੈਨਾ।
ਹਾਂਜੀ ਹਾਂ।
ਜੇ ਦੇਖਿਆ ਜਾਵੇ ਆਪਾਂ- ਜੇ ਦੂਜਾ ਬੱਚਾ ਲੈਸਨ ਯਾਦ ਕਰ ਰਿਹਾ, ਤਾਂ ਆਪਣੇ ਦੋ ਕੋਸ਼ਚਨ ਹੀ ਯਾਦ ਹੋ ਜਾਣ, ਦੇਖ ਕੇ ਉਹਨੂੰ ਵੀ।
ਸਹੀ ਗੱਲ ਐ, ਹਾਂ-ਹਾਂ ਆਪਾਂ ਦੇਖ ਲਓ ਜਾਵਾਂਗੇ। ਸਕੂਲ ਯਾ ਰੈਗੂਲਰ ਕਿਤੇ ਜਾਵਾਂਗੇ, ਆਪਾਂ ਕੁਛ ਨਾ ਕੁਛ ਤਾਂ, ਦਿਨ 'ਚ ਕੋਈ ਗੱਲ ਤਾਂ। ਇੱਕ ਗੱਲ ਦੋ ਗੱਲ ਚੰਗੀ ਸਿੱਖਾਂਗੇ ਸਿੱਖਾਂਗੇ ਜਾ ਕੇ ਕਿਸੇ ਨੂੰ ਦੇਖ ਕੇ ਜਾਂ ਪੜ੍ਹਾਈ ਵੱਲ ਜਾਂ ਕੁਛ ਬ ਰਹਿਣਾ ਸਹਿਣਾ ਬੈਠਣਾ ਹੈਨਾ ਖਾਣਾ ਪੀਣਾ ਕੁਛ ਨਾ ਕੁਛ ਤਾਂ ਆਪਾਂ ਸਿੱਖਾਂਗੇ ਦੂਸਰਿਆਂ ਨੂੰ ਦੇਖ ਕੇ ਹਾਂਜੀ ਹਾਂ ਨਾਲੇ ਬੱਚੇ ਨੂੰ ਘਰ ਰਹਿ-ਰਹਿ ਕੇ ਵੀ ਕਿੱਥੇ ਪੜ੍ਹਦੇ ਨੇ ਬੱਚੇ ਜਿੰਨਾ ਸਕੂਲ ਚ ਪੜਦੇ ਨੇ ਘਰ ਅ ਕਿੱਥੇ ਬੈਠਦੇ ਨੇ ਮਾਂ ਬਾਪ ਕੋਲ
ਸਹੀ ਗੱਲ ਏ, ਹਾਂਜੀ ਹਾਂ
ਹਾਂ ਟੀਚਰਾਂ ਦਾ ਤਾਂ ਉਹਨਾਂ ਨੂੰ ਡਰ ਵੀ ਹੁੰਦਾ ਆ, ਪਰ ਮਾਂ ਬਾਪਾਂ ਦਾ ਨੀ ਡਰ ਹੁੰਦਾ ਬੱਚੇ
ਹਾਂਜੀ ਹਾਂ ਦੇਖੋ
ਟੀਚਰਾਂ ਦੇ ਸਾਹਮਣੇ ਤੇ ਚੂਪ ਕਰਕੇ ਬਹਿ ਜਾਂਦੇ ਨੇ, ਪਰ ਮਾਂ ਬਾਪ ਨੂੰ ਕੁਛ ਨੀ ਸਮਝਦੇ
ਕਿ ਟੀਚਰ ਨੇ ਬੱਚੇ ਨੇ ਹੋਮਵਰਕ ਪੂਰਾ ਨਹੀਂ ਕੀਤਾ ਸੀ ਕਿ ਟੀਚਰ ਨੇ ਉਹਨੂੰ ਲਾਸਟ ਫਲੋਰ 'ਤੇ ਹੈਂਡਜ਼ਅੱਪ ਕਰਕੇ ਖੜ੍ਹਾ ਕਢਾਤਾ ਸੀ ਦੇਖੋ ਉਹ ਬੱਚੇ ਨੂੰ ਸੁਸਾਈਡ ਕਰ ਲਿਆ ਸੀ, ਸ਼ਰਮ ਚ ਦੇਖੋ ਵੀ ਕਿੱਡੀ ਕ ਕਿੱਡੀ ਕੁ ਗੱਲ ਐ, ਦੇਖੋ ਅੱਗੇ ਟੀਚਰਸ ਮਾਰ ਦਿੰਦੇ ਸੀ ਬੱਚਿਆਂ ਲਈ ਵੀ ਅੱਜ ਕੱਲ੍ਹ ਦੇਖੋ ਕੋਈ ਬੱਚਾ ਮਰਵਾਉਂਦਾ ਵੀ ਨਹੀਂ ਹੈਗਾ ਪੇਰੈਂਟਸ ਸਮਾਂ ਕਿ ਕਹਿ ਕੇ ਆਉਂਦੇ ਨੇ ਸਕੂਲ ਵਿੱਚ ਵੀ ਸਾਡੇ ਬੱਚੇ ਦੇ ਮਾਰਨਾ ਨੀ ਹੈਗਾ ਦੇਖੋ, ਵੀ ਦੇਖੋ ਕਿੰਦਾ ਦਾ ਜਮਾਨਾ ਚਲ ਪੇਆ, ਅਗੇ ਦੇਖੋ ਜੇ ਤੁਸੀ ਪਿਛਲੇ ਜਮਾਨੇ ਦੀ ਗਲ ਕਰੀਏ ਵੀ ਬ ਪੇਰੈਂਟਸ ਬੱਚੇ ਨੂੰ ਮੈਡਮ ਮੂਹਰੇ ਹੀ ਕੁੱਟੇ ਆਉਂਦੇ ਸੀ ਦੇਖੋ
ਹੋਰ ਹੋਰ ਸਹੀ ਗੱਲ, ਅੱਗੇ ਤਾਂ ਪੇਰੈਂਟਸ ਚ ਬਹੁਤ ਗੁੱਸਾ ਹੁੰਦਾ ਸੀ, ਤਾਂ ਹੀ ਤਾਂ ਬੱਚੇ ਠੀਕ ਰਹਿੰਦੇ ਸੀ ਹੁਣ ਕਹਿੰਦੇ ਨੇ ਵੀ ਸਾਡੇ ਬੱਚਿਆਂ ਨੂੰ ਹੱਥ ਕਿਵੇਂ ਲਾਇਆ ਮਾਰਿਆ ਕਿਵੇਂ ਉਲਟਾ ਟੀਚਰ ਦੇ ਹੀ ਗੱਲ ਪੈ ਜਾਂਦੇ ਨੇ, ਵੀ ਹਾਂ ਸਾਡੇ ਬੱਚੇ ਨੂੰ ਕਿਉਂ ਮਾਰਿਆ ਤੁਸੀਂ ਇਹਨਾਂ ਇਹ ਨਾਲੇ ਬੱਚਿਆਂ ਚ ਵੀ ਬਹੁਤ ਜ਼ਿਆਦਾ ਗੁੱਸਾ ਆ ਗਿਆ, ਅੱਗੇ ਤਾਂ ਖਾ ਮਾਰ ਵੀ ਖਾ ਲੈਂਦੇ ਸੀ ਬੱਚੇ ਹੈਨਾ, ਸਭ ਕੁਛ ਗੱਲਾਂ ਵੀ ਸਹਿ ਲੈਂਦੇ ਸੀ, ਬ ਮਾਂਵਾੰ ਉਹਦੀਆਂ ਅਧਿਆਪਕਾਂ ਦੀਆਂ ਗਾਲਾਂ ਵੀ ਹੈਨਾ ਸਾਰਾ ਕੁਛ ਪਰ ਹੁਣ ਬ ਬੱਚੇ ਜਾ ਕੇ ਸਾਰਾ ਕੁਛ ਘਰੇ ਦੱਸਦੇ ਨੇ ਵੀ ਹਾਂ ਸਾਨੂੰ ਟੀਚਰ ਨੇ ਐ ਕਿਹਾ ਸਾਨੂੰ ਟੀਚ ਬ ਨੇ ਮਾਰਿਆ ਪੇਰੈਂਟਸ ਜਦੇ ਆ ਜਾਂਦੇ ਨੇ ਫਿਰ ਸਕੂਲ ਚ ਦੂਸਰੇ ਦਿਨ ਕਿਉਂ ਮਾਰਿਆ ਅਸੀਂ ਤਾਂ ਹਟਾਵਾਂਗੇ ਆਪਣਾ ਬੱਚਾ ਸਕੂਲ ਤੋਂ
ਸਹੀ ਗੱਲ ਐ, ਹਾਂਜੀ ਹਾਂ ਬੱਚੇ ਪੇਰੈਂਟਸ ਸਮਾਂ ਕਿ ਪੱਖ ਲੈ ਰਹੇ ਨੇ ਬੱਚਿਆਂ ਦਾ
ਹਾਂ ਹਾਂ ਪ ਲੈ ਰਹੇ ਨੇ ਉਹਨਾਂ ਨੂੰ ਸਮਝਾਉਣਾ ਤਾਂ ਕੀ ਆ ਵੀ ਕੋਈ ਗੱਲ ਨੀ ਟੀਚਰ ਆ ਫਿਰ ਕੀ ਹੋ ਗਿਆ ਮਾਰਿਆ ਪਰ ਉਹ ਉਲਟਾ ਅ ਅਧਿਆਪਕ ਨਾਲ ਹੀ ਬਹਿਸ ਕਰਦੇ ਨੇ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਨੇ ਹੈਨਾ
ਸਹੀ ਗੱਲ ਐ ਜੀ ਕਈ ਤਾਂ ਟੀਚਰਸ ਨੂੰ ਵੀ ਸਸਪੈਂਡ ਕੀਤਾ ਜਾਂਦਾ ਪੇਰੈਂਟਸ ਦੇ ਕਰੇ ਤੂੰ ਦੇਖੋ ਪ੍ਰਿੰਸੀਪਲ ਕੱਢ ਦਿੰਦੇ ਦੇਖੋ ਬ ਇਹ ਟੀਚਰਸ ਨੂੰ ਵੀ ਇਹ ਗੱਲਾਂ ਤੋ, ਹਾਂਜੀ ਹਾਂ
ਤੁਸੀਂ ਮਾਫ਼ੀ ਮੰਗੋ ਪੇਰੈਂਟਸ ਤੋਂ ਬੱਚੇ ਤੋਂ ਮਾਫ਼ੀ ਮੰਗੋ ਹਨਾ ਉਦੋਂ ਕਿੰਨਾ ਗ਼ਲਤ ਗੱਲ ਆ ਕਿੰਨਾ ਔਖਾ ਲੱਗਦਾ ਐ ਵੀ ਹਾਂ ਦੇਖ ਲਓ ਵੀ ਟੀਚਰ ਆਹੋ ਇੰਨਾ ਪੜ੍ਹਿਆ ਲਿਖਿਆ ਕਿ ਆਇਆ ਉਹ ਮਾਫ਼ੀ ਮੰਗੂਗਾ
ਹੰ ਹੰ
ਹਾਂ ਇਹ ਗਲਤ ਗੱਲ ਆ ਬਸ ਅੱਜ ਕੱਲ ਸਮਾਂ ਇਹੋ ਜਿਹਾ ਚੱਲ ਪੇਆ
ਪਿਛਲੇ ਸਮੇਂ ਅਤੇ ਅੱਜ ਦੇ ਸਮੇਂ ਦੇ ਵਿੱਚ ਟੀਚਰਸ ਦੀ ਬਹੁਤ ਜ਼ਿਆਦਾ ਕਦਰ ਕੀਤੀ ਜਾਂਦੀ ਸੀ ਕਿਉਂਕਿ ਉਹ ਇੱਕ ਗੁਰੂ ਮੰਨੇ ਜਾਂਦੇ ਸੀ, ਤੇ ਅੱਜ ਕੱਲ੍ਹ ਦੇਖੋ ਬੱਚੇ ਕਹਾਉਦੇ ਵੀ ਨੀ ਹੈਗੇ ਟੀਚਰ ਦੇ ਮੂਹਰੇ ਹੀ ਜੁਬਾਨ ਲੜਾਉਣ ਲੱਗ
ਹਾਂ -ਹਾਂ, ਪਤਾ ਹੀ ਅੱਜ ਕੱਲ ਤਾਂ ਸਭ ਕੀਤੇ ਇਹੀ ਹਾਲ ਹੈ, ਹਾਂ ਜੀ ਹਾਂ ਚਲੋ ਠੀਕ ਏ ਮੈਮ, ਹਾਂਜੀ
ਠੀਕ ਹੈ ਜੀ
ਸਤਿ ਸ੍ਰੀ ਅਕਾਲ